ਹਲੋ ਸਾਸਰੀਆਕਾਲ ਭੈਣ ਜੀ, ਸਾਸਰੀਆਕਾਲ।
ਕੀ ਕਰ ਰਹੇ ਓ?
ਬਸ ਬੈਠੇ ਨੇ
ਅੱਛਾ ਬੱਚੇ ਆਗੇ ਸਕੂਲ ਤੋਂ? ਅਸੀਂ ਵੀ ਬੈਠੇ ਨੇ।
ਅੱਛਾ।
ਹੋਰ ਤੁਸੀਂ ਆਏ ਨਹੀਂ, ਤੁਸੀਂ ਕਹਿ ਰਹੇ ਸੀ ਆਵਾਂਗੇ, ਤੁਸੀਂ ਆਏ ਨਹੀਂ। ਸਾਡੇ ਘਰ।
ਆਹੋ ਥੋੜੇ ਦਿਨਾਂ ਚ ਆਵਾਂਗੇ।
ਅੱਛਾ।
ਆਹੋ।
ਤੁਸੀਂ ਆਓ ਤੇ ਫੇਰ ਕੀ ਹੋਟਲ ਜਾਵਾਂਗੇ। ਅੱਜ ਨਾ ਛੁੱਟੀ ਅੱਜ ਛੁੱਟੀ ਲੈਈ ਏ।
ਕਿਉਂ ਕਿਤੇ ਜਾਣਾ ਸੀ?
ਨਹੀਂ ਆਜ ਬੰਦ ਹੈਗੀ।
ਅੱਛਾ।
ਤੇ ਸ਼ਾਮੀ ਮਾਰਕੀਟ ਚੱਲੋਗੇ?
ਹਾਂ ਜਾਵਾਂਗੇ ਕਿਉਂ ਨਹੀਂ ਜਾਵਾਂਗੇ, ਤੁਸੀਂ ਨੀ ਆਉਂਦੇ ਅਸੀਂ ਤੇ ਆਉਂਦੇ ਆ।
ਨਹੀਂ ਤੁਸੀਂ ਆ ਜਾਣਾ ਮੇਰੇ ਘਰ।
ਚਲੋ ਆਵਾਂਗੇ, ਕਦੋਂ ਆਏ?
ਤੇ ਕਿੰਨੇ ਵਜੇ ਆਉਗੇ?
ਜਦੋਂ ਤੁਸੀਂ ਕਓਗੇ।
ਛੇ ਵਜੇ ਕੋਲ ਆ ਜਾਣਾ।
ਆਹੋ ਕੀ ਲੈਣਾ ਜੇ
ਮੈਂ ਇੱਕ ਡਰੈਸ ਲੈਣੀ ਏ।
ਕਿਤੇ ਜਾਣਾ ਤੁਸੀਂ?
ਆਹੋ, ਸ਼ਾਦੀ ਤੇ ਜਾਣਾ ਐ ਅਸੀਂ।
ਅੱਛਿਆ।
ਵਿਆਹ ਏ ਸਾਡੇ ਘਰੇ
ਕਿਦਾ?
ਇਹ ਸਾਡੀ ਗਲੀ ਚ ਏ ਵਿਆਹ।
ਅੱਛਾ। ਸਾਰੇ ਜਾਓਗੇ?
ਆਹੋ
ਮੰਮੀ ਤੇਰੀ ਠੀਕ ਨੇ?
ਆਹੋ, ਠੀਕ ਨੇ।
ਬੱਚੇ ਆ ਗਏ ਸਕੂਲ ਤੋਂ
ਨਾ ਹਜੇ ਨੀ ਆਏ।
ਅੱਛਾ, ਮੇਰੇ ਵੀ ਨੀ ਆਏ ਹਜੇ ਤੱਕ।
ਤੇ ਅੱਜ ਕੀ ਵਾਰ ਏ?
ਅੱਜ ਵੀਰਵਾਰ ਏ।
ਅੱਛਾ, ਤੇ ਸੰਨਡੇ ਨੂੰ ਤੁਸੀਂ ਫ੍ਰਰੀ ਓ?
ਆਹੋ ਫਰੀ ਆ।
ਤੇ ਆ ਜੋੋਗੇ ਦੋ ਕੁ ਘੰਟਿਆਂ ਵਾਸਤੇ?
ਆਹੋ ਆ ਜਾਂਵਾਗੀ।
ਆਹੋ ਮੈਂ ਫੇਸ਼ਅਲ ਕਰਾਣਾ ਸੀ।
ਕਰਾ ਲੈਣਾ।
ਕਰਦੋਗੇ ਨਾ ਤੁਸੀਂ?
ਆਹੋ ਕਰਦਾਾਂਗੇ।
ਤੇ ਕਿਹੜਾ ਫੇਸ਼ੀਅਲ ਲਿਆਵਾਂ?
ਓ-ਥਰੀ ਦਾ ਬੈਸਟ ਹੁੰਂਦੈ।
ਅੱਛਾ, ਕਿੰਨੇ ਦਾ ਆ ਜਾਵੇਗਾ?
ਹੈਂ ਆਉਂਦਾ ਤਾਂ ਮਹਿੰਗਾ ਏ, ਦੋ-ਹਜ਼ਾਰ ਤੱਕ ਦਾ ਆਜੇਗਾ।
ਤੇ ਤੁਹਾਡੇ ਕੋਲ ਪਈ ਏ ਕਿੱਟ?
ਪਈ ਸੀ, ਥੋੜ੍ਹੀ-ਬਹੁਤ ਪਈ ਹੋਣੀ ਐ। ਮੈਂ ਨਾ ਕੀਤਾ ਸੀਗਾ ਹੁਣੀ
ਤੇ ਮੇਰਾ ਨਈਓ ਹੋਵੇਗਾ ਉਹਦੇ ਵਿਚ
ਲੈਣਾ ਪਊਗਾ ਹੋਰ
ਅੱਛਾ, ਤੇ ਕਿੱਧਰੋਂ ਲਿਆਵਾਂ?
ਕੋਈ ਵੀ ਦੁਕਾਨ ਤੋਂ ਲੈ ਆ। ਲੈ ਲੈਣਾ, ਕੋਈ ਵੀ ਕੋਸਟਮੈਟਿਕ ਦੀ
ਐ ਕੰਚਣ ਆਲੇ ਕੋਲ ਮਿਲ ਜੇਗਾ?
ਤੁਸੀਂ ਪੁੂਛ ਲੈਣਾ, ਮਿਲ ਤਾਂ ਜਾਊਗਾ।
ਅੱਛਾ। ਤੇ ਫੀਰ ਆ ਜਾਣਾ ਤੁਸੀਂ ਪੱਕਾ।
ਹਾਂ ਆਵਾਂਗੀ।
ਆਹੋ ਅੱਜ ਸ਼ਾਮੀ ਵੀ ਆ ਜਾਣਾ, ਛੇ ਵਜੇ ਕੋਲ।
ਆਹੋ ਠੀਕ ਹੋਰ ਦੱਸੋ? ਮੈਂਦੀ-ਮੂੰਦੀ ਵੀ ਲਾਣੀ ਤੁਸੀਂ ਮੈਂਦੀ-ਮੂੰਦੀ
ਨਾ ਮੈਂਦੀ ਨੀ ਲਾਣੀ ਮੈਂ
ਕਿਉਂ ਮੈਂਦੀ ਲਾ ਲੋ
ਨਾ, ਮੈਨੂੰ ਵਧੀਆ ਨੀ ਲਾਗਦੀ।
ਅੱਛਾ। ਹੋਰ ਦੱਸੋ?
ਵੈਸੇ ਤੁਆਨੂੰ ਆਂਦੀ ਏ, ਮੈਂਦੀ ਲਾਣੀ ਵੀ? ਬਧੀਆ ਲਾਂਦੇ ਓ?
ਆਹੋ।
ਹਮ।
ਹ। ਸਾਰੇ ਜਾਵਾਂਗੇ, ਤੁਸੀਂ ਛੱਡ ਅਹ ਵਿਆਹ ਤੇ?
ਆਹੋ, ਸਾਰੇ ਜਾਵਾਂਗੇ।
ਅੱਛਾ। ਹੋਰ, ਤੁਆਡਾ ਵੀ ਠੀਕ ਐ? ਹਮ।
ਆਹੋ, ਠੀਕ ਏ।
ਕੀ ਕਰਦਾ ਓ
ਓਨੇ ਹਾਲੇ-ਹਲੇ ਬਾਰਵੀਂ ਪਾਸ ਕੀਤੀ ਏ ਤੇ ਹੁਣ ਕੋਲਜ 'ਚ ਜਾਵੇਗਾ।
ਅੱਛਾ, ਕੇੜਾ ਕੋਸ ਕਰਨਗੇ?
ਆ ਰਿਆ ਕੋਲਜ 'ਚ ਐਡਮਿਸ਼ਨ ਲੈਵੇਗਾ 'ਤੇ ਓ ਬੀਸੀਏ 'ਚ
ਅੱਛਾ।
ਬੈਚੂਲਰ ਔਫ ਕੰਪਿਊਟਰ ਐਪਲੀਕੇਸ਼ਨ।
ਅੱਛਾ ਹੋਰ ਦੱਸੋ?
ਹੋਰ ਬਸ ਵਧੀਆ ਏ ਤੇ ਤੁਸੀਂ ਆਣਾ ਜਰੂਰ ਮੈਂ ਬਾਰ-ਬਾਰ ਕੈ ਕੈ ਰੀ ਆਂ, ਮੈਂ ਨਾ ਜ਼ਰੂਰੀ ਜਾਣਾ ਸੀ।
ਆਵਾਂਗੇ-ਆਵਾਂ
ਉਹ
ਫੇਰ ਸਾਡੇ ਗਰ ਵੀ ਆਓਗੇ ਤੁਸੀਂ ਵਿਆ ਤੋਂ ਬਾਅਦ ਆ ਜਾਣਾ।
ਆਹੋ ਆਵਾਂਗੀ।
ਸਾਰਿਆਂ ਨੂੰ ਲੈ ਔਣਾ ਮੰਮੀ-ਡੈਡੀ ਨੂੰ ਵੀਰ ਨੂੰ ਤੁਸੀਂ
ਆਹੋ। ਹੋਰ ਤੁਆਡੇ ਬੱਚੇ ਆ ਗਏ ਨੇ ਸਕੂਲ ਚੋਂ
ਨਾ, ਹਜੇ ਨੀ ਆਏ।
ਅੱਛਾ, ਤੇ ਕੇੜੇ ਸਕੂਲ ਈਚ ਜਾਂਦੇ ਨੇ ਓ
ਹਾਂ, ਮਲੇਲੀਅਮ 'ਚ।
ਅੱਛਾ, ਪੈਲੇ ਤਾਂ ਇੰਡੀਅਨ ਚ ਐਗੇ ਨੇ ਨਾ
ਹਾਂ, ਆਹੋ ਚੇਜ ਕਰਾਤਾ
ਅੱਛਾ।
ਕੇਓ ਕੀ ਹੋ ਗੇਆ ਸੀ?
ਐਂਵੇ ਓ ਮਤਲਬ ਅ ਜਾਦਾ ਵਧੀਆ ਸੀ ਤੇ ਗਰਾ ਤਾ
ਅੱਛਾ।
ਇੰਡੀਅਨ ਵਧੀਆ ਐ ਪਰ, ਓ ਜਾਦਾ ਵਧੀਆ ਸੀ।
ਤੇ ਟੂਸ਼ਨ ਕਿਧਰੇ ਜਾਂਦੇ ਨੇ
ਟੂਸ਼ਨ ਮੈਂ ਈ ਪੜਾ ਦਿੰਦੀ ਆ
ਅੱਛਾ, ਲਾ ਨੀ ਰੱਖੀ
ਨਾ, ਪਲੇਈ ਨੀ ਲਾਈ
ਤੇ ਪੈਲੇ ਤੇ ਜਾਂਦੇ ਸੀਗੇ ਨਾ
ਆਹੋ।
ਅੱਛਾ।
ਤੋਆਡੇ ਬੱਚੇ ਜਾਂਦੇ ਨੇ ਟਿਊਸ਼ਨ?
ਆਹੋ ਜਾਂਦੇ ਨੇ ਸਾਡੀ ਗਲੀ ਚ ਈ ਸੈਂਟਰ ਹੈਗਾ ਵੇ
ਹੋਰ ਦੱਸੋ।
ਹੋਰ ਬਸ ਵਧੀਆਂ ਏ
ਅਸੀਂ ਵੀ ਕਿੱਥੇ ਘੁੰਮਣ ਚੱਲੀਏ
ਆਹੋ ਚਲਾਂਗੇ
ਪਲੈਨ ਈ ਨੀ ਬਣਦਾ
ਕੋਈ ਪੁਡੀ ਜਗਾ ਵਿੱਚ ਚੱਲਣਾ ਏ
ਆਹੋ, ਮਨਾਲੀ ਚੱਲਦੇ ਆ
ਆਹੋ ਦੇਖਦੇ ਆ ਕਿੱਧਰੇ ਤੇ ਚੱਲਾਂਗੇ ਈ‌।
ਆਹੋ।
ਅਸੀਂ ਵੀ ਬੱਸ ਵੀ ਜਾਂਦੀ ਏ ਹੁਣੇ ਤਾਂ
ਹੂੰ
ਐ ਮਲਬ ਅ ਐਵੇ ਪੰਜ ਹਜ਼ਾਰ ਕੋ ਲੈਂਦੀ ਏ
ਅੱਛਾ।
ਤੇ ਸਾਰਾ ਸਮਾਨ ਓਨਾਂ ਦਾ ਖਾਣਾ-ਪੀਣਾ, ਰੈਣਾ
ਅੱਛਾ।
ਹੋਟਲ ਲਿੱਚ ਕਮਰਾ ਵੀ ਓਈਓ ਲੈਂਦੇ ਨੇ ਪੈਸੇ ਵੀ
ਵੋਈ ਭੁੱਖ ਲਾਰਾ ਵੈ
ਆਹੋ, ਏਵੇ ਤੇ ਵਧੀਆ ਏ ਕਰਨਾ ਏ ਜਲਦੀ-ਜਲਦੀ ਵੀ ਕਰਦੇ ਨੇ
ਆਹੋ ਹਾਂ
ਅਪਣਾ, ਅਪਣੀ ਕਾਰ ਵਿੱਚ ਕਰਕੇ ਜਾਓ ਤੇ, ਤੇ ਆਪਣੀ ਹੁੰਦੀ ਏ।
ਆਹੋ।
ਆਹੋ, ਸਾਡੀ ਤਾਰ ਤੇ ਚੱਲਾਂਗੇ।
ਆਹੋ।
ਆਹੋ।
ਹੋਰ ਦੱਸੋ?
ਹੋਰ, ਬਸ ਵਧੀਆ ਏ ਆਹੋ, ਮੈਂ ਜਾਂਦੀ ਆਂ
ਕੇੜੇ ਜਿੰਮ 'ਚ ਜਾਂਦੇ ਓ, ਨੇੜੇ ਦੇ ਯਾ ਦੂਰ?
ਐ ਨੇੜੇ ਈ ਏ, ਦੋ ਗਲੀਆਂ ਛੋੜ ਕੇ ਈ ਹੈਗੀ ਏ।
ਅੱਛਾ ਤੇ ਕੀ ਖਾਂਦੇ ਓ ਆਪ?
ਮੈਂ, ਮੈਂ ਵੋ ਓ, ਜਿਵੇਂ ਮਤਲਬ ਪੂਰੀ ਡਾਈਟ ਫੋਲੋ ਕਰਨੀ ਆ।
ਅੱਛਾ, ਪ੍ਰੋਟੀਨ-ਪ੍ਰੋਟੀਨ ਵੀ ਲੈਂਦੇ ਓ?
ਕੀ ਕੇਹ ਰਏ ਓ?
ਪ੍ਰੋਟੀਨ ਵੀ ਲੈਂਦੇ ਓ ਤੁਸੀ?
ਨਾ, ਪ੍ਰੋਟੀਨ ਨੀ ਲੈਂਦੀ।
ਅੱਛਾ।
ਮੈਂ ਓ ਲੈਂਦੀ ਆਂ ਓਟਸ ਪਾਊਡਰ ਨੀਂ ਹੁੰਦਾ।
ਆਹੋ।
ਓ ਲੈਂਦੇ ਆਂ ਜਿੰਮ ਆਲੇਆਂ ਨੇ ਈ ਦੇ ਦਿੱਤਾ ਸੀ।
ਪ੍ਰੋਟੀਨ ਖਾਣਾ ਵੀ ਨੀਂ ਚਾਈਦਾ।
ਆਹੋ, ਉਈਓ ਹਜਾਰ ਰੁਪਏ ਦਾ ਪੈਕੇਟ ਏ ਨਿੱਕਾ ਜੇਆ ਈ ਏ ਸੌ ਗ੍ਰਾਮ
ਹੋਰ ਕਿੰਨੇ ਵਜੇ ਜਾਂਦੇ ਓ ਤੁਸੀ ਜਿੰਮ 'ਚ?
ਮੈਂ ਸਵੇਰੇ ਛੇ ਵਜੇ ਜਾਂਦੀ ਆਂ।
ਤੇ ਸ਼ਾਮੀ ਵੀ ਜਾਂਦੇ ਓ?
ਨਾ-ਨਾ ਸ਼ਾਮੀ ਨੀਂ ਜਾਂਦੀ।
ਏਨਾ ਤਾਂ ਟਾਈਮ ਵੀ ਨੀਂ ਮਿਲਦਾ ਨਾ, ਫਿਰ ਜੋਬ ਤੋਂ ਓਈ ਛੇ ਵਜੇ ਆਂਦੇ ਆਂ ਸ਼ਾਮੀ।
ਆਹੋ। ਹੋਰ ਦੱਸੋ ਕੁੱਜ?
ਤੇ ਓ ਤੁਸੀਂ ਓ ਗ੍ਰਾਫਿਕ ਡਿਜ਼ਾਏਨਿੰਗ ਦਾ ਕੰਮ ਕਰ ਲੈਂਦੇ ਓ ਨਾ?
ਹਾਂ
ਤੇ ਮੈਂ ਨਾ ਇੱਕ ਓ ਪੋਸਚਰ ਬਨਾਨਾ ਸੀ।
ਬੇਜ਼ ਦੇਨਾ ਮੈਂ ਬਣਾ ਦੇਵਾਂਗੀ।
ਮੇਰੇ ਮੁੰਡੇ ਦਾ ਕੰਮ ਹੈਗਾ ਵੇ, ਸਕੂਲ ਦਾ।
ਕੋਈ ਨਾ ਬਣਾ ਦੇਵਾਂ
ਚੰਗਾ ਜੇਆ ਬਨਾ ਦੇਨਾ, ਓਦੇ ਨਾ ਨੰਬਰ ਵੀ ਲੱਗਨੇ ਹੈਗੇ ਨੇ।
ਆਹੋ।
ਅਸੈਸਮੈਂਟ ਦੇ ਨੰਬਰ ਓਦੇ ਬੇਸ ਤੇ ਮਿਲਦੇ ਆਂ।
ਆਹੋ।
ਮੈਂ ਤੁਆਨੂੰ ਬੇਜ ਦਾਂਗੀ ਕੀ-ਕੀ ਬਣਾਣਾ ਜੀ।
ਆਹੋ।
ਤੇ ਓ ਤੁਸੀ ਸਕੈਚ ਵੀ ਬਨਾ ਲੈਂ ਪੀਂਦੇ ਹੋ ਨਾ ਪੋਰਟਰੇਟ ਵਗੈਰਾ, ਤੇ ਓ ਵੀ ਇੱਕ ਬਣਾਣਾ ਜੇ ਉਹ ਵੀ ਬੇਜ ਦਾਂਗੀ।
ਹਾਂ ਫੋਟੋ ਭੇਜ ਦੇਣਾ।
ਆਹੋ ਵਧੀਆ ਜਹਾ ਬਣਾ ਦੇਣਾ। ਰੀਅਲ ਲੱਗਣਾ ਚਾਹੀਦਾ ਏ।
ਆਹੋ।
ਹਾਂ ਮੈਂ ਬੇਜ ਦਾਗੀ।
ਆਹੋ। ਹੋਰ ਦੱਸੋ?